ਹੈਲੋ ਸਤਿ ਸ਼੍ਰੀ ਅਕਾਲ ਦੀਦੀ।
ਹੋਰ ਕਿਵੇਂ ਹੋ ਜੀ।
ਵਧੀਆ ਹੋਰ ਤੁਸੀਂ ਸੁਣਾਓ ਕੀ ਕਰ ਰਹੇ ਸੀ।
ਵਧੀਆ ਜੀ ਵਧੀਆ, ਬਸ ਕੁਛ ਨੀ ਫ੍ਰਰੀ ਬੈਠੇ ਸੀਗੇ। ਹਾਂਜੀ ਹਾਂਜੀ, ਮੈਂ ਕਿਆ ਫ੍ਰਰੀ ਬੈਠੇ ਸੀਗੇ, ਤੁਸੀਂ ਸੁਣਾਓ।
ਬਸ ਵਧੀਆ ਬੈਠੇ ਸੀ ਸੋਚਦੇ ਕਿ ਕਿਤੇ ਘੁੰਮ ਕੇ ਆਈਏ।
ਹਾਂਜੀ ਹਾਂਜੀ, ਗਏ ਨੀ ਹੈਗੇ ਤੁਸੀਂ ਮਤਲਬ ਜੂਨ ਦੀਆਂ ਛੁੱਟੀਆਂ ਤਾਂ ਦੇਖੋ ਖ਼ਤਮ ਹੋਣ ਵਾਲੀਆਂ ਨੇ ਤੁਸੀਂ ਘੁੰਮਣ ਹੀ ਨੀ ਗਏ ਕਿਤੇ
ਹਜੇ ਨਈਂ ਟਾਈਮ ਈ ਨਈਂ ਲੱਗਦਾ, ਅੱਜ-ਕੱਲ ਜ਼ਿੰਦਗੀ ਬੰਦੇ ਦੀ ਇੰਨੀ ਜ਼ਿਆਦਾ ਵਿਅਸਤ ਹੋਇਆ ਪਿਆ ਆਪਣੀ ਜ਼ਿੰਦਗੀ ਚ।
ਹਾਂਜੀ ਹਾਂਜੀ, ਦੇਖੋ ਟਾਈਮ ਤਾਂ ਦੇਖੋ ਅੱਜ-ਕੱਲ ਕਿਸੇ ਕੋਲ ਨੀ ਹੈਗਾ। ਪਰ ਹਨਾ, ਚਲੋ ਘੁੰਮਣ ਫਿਰਨਾ ਵੀ ਜ ਜ਼ਰੂਰੀ ਆ। ਹੁਣ ਦੇਖੋ ਅੱਜ-ਕੱਲ੍ਹ ਦੇ ਟਾਈਮ ਚ ਦੇਖੋ ਲੋਕ ਆਪਣੀ ਜ਼ਿੰਦਗੀ ਚ ਕਿੰਨੇ ਜ਼ਿਆਦਾ ਬਿਜੀ ਹੋ ਗਏ ਨੇ ਹਨਾ। ਮਤਲਬ ਉਹਨਾਂ ਨੂੰ ਇੱਕ ਤਾਂ ਦੇਖੋ ਟੈਂਨਸ਼ਨਾਂ
ਹਾਂਜੀ ਸਹੀ ਗੱਲ ਐ।
ਹਨਾ ਟੈਨਸ਼ਨਾਂ ਕਰਕੇ ਦੇਖੋ, ਹਾਂਜੀ।
ਹਾਂਜੀ। ਅੱਜ ਦੇ ਸਮੇਂ ਵਿੱਚ ਹਰ ਮਨੁੱਖ ਆਪਣੀ ਪੜ੍ਹਾਈ ਕੰਮ ਜਿੰਮੇਵਾਰੀਆਂ ਵਿੱਚ ਇੰਨਾ ਜ਼ਿਆਦਾ ਵਿਅਸ ਤ ਨਾ ਵੀ ਸਵੇਰੇ ਸ਼ਾਮ ਤੱਕ ਦੇਖੋ ਸੈਰ ਕਰਨ ਨੂੰ ਵੀ ਭੁੱਲ ਗਿਆ ਆ ਵੀ ਇਹਨਾ ਵੀ ਸਾਡੀ ਥੋੜ੍ਹੀ ਰੂਟੀਨ ਸਹੀ ਰਹਿੰਦੀ ਆ।
ਬਿਲਕੁਲ ਬਿਲਕੁਲ। ਸਹੀ ਗੱਲ ਐ, ਨਈਂ ਹੁਣ ਦੇਖੋ ਜੇ ਆਪਾਂ ਬੱਚਿਆਂ ਤੋਂ ਲੈ ਕੇ ਹਨਾ ਬਜ਼ੁਰਗਾਂ ਤੱਕ ਦੀ ਜੇ ਗੱਲ ਕਰੀਏ ਦੇਖੋ ਜਿਹੜੇ ਸਕੂਲ ਚ ਜਾਂਦੇ ਨੇ ਬੱਚੇ ਦੇਖੋ ਉਹਨਾਂ ਨੂੰ ਪੜ੍ਹਾਈ ਦੀ ਟੇਨਸ਼ਨ ਪਹਿਲਾਂ ਸਵੇਰੇ ਸਕੂਲ ਜਾਣਗੇ ਫਿਰ ਆ ਕੇ ਟਊਸ਼ਨ ਹਨਾਂ ਪੇਪਰਾਂ ਦੀ ਤਿਆਰੀ ਕਰਨੀ।
ਛੋਟੀ ਏਜ ਚ ਕਿੰਨੀ ਜ਼ਿਆਦਾ ਦਿਮਾਗ ਤੇ ਪ੍ਰੈਸ਼ਰ ਪੈ ਜਾਂਦਾ ਹੁਣ ਤਾਂ ਅੱਜ-ਕੱਲ ਦੇਖੋ ਪੜ੍ਹਾਈਆਂ ਕਿੰਨੀਆਂ ਔਖੀਆਂ ਹੋ ਗਈਆਂ ਨੇ। ਹਨਾਂ ਤੇ ਇਸ ਕਰਕੇ ਆਪਾਂ ਨੂੰ ਕਦੇ ਮਤਲਬ ਘੁੰਮਣ-ਫਿਰਨ, ਕਦੇ ਦੂਰ ਪਹਾੜਾਂ ਵੱਲ ਹਨਾਂ ਕਿਤੇ ਐਵੇਂ ਮਤਲਬ ਕੋਈ ਵਧੀਆ ਜਗ੍ਹਾ ਜਿੱਥੇ ਥੋੜੀਆਂ ਐਕਟੀਵਿਟੀਸ ਹੋਣ ਵੀ ਜਿਹਦੇ ਨਾਲ ਆਪਣੇ ਮਤਲਬ ਕਿ ਮਾਇੰਡ ਨੂੰ ਰਿਲੈਕਸ ਮਿਲੇ, ਹਨਾਂ ਸ਼ਾਂਤੀ ਮਿਲੇ। ਏਦਾਂ ਮਤਲਬ ਆਪਾਂ ਨੂੰ ਜਾਣਾ ਚਾਈਦਾ ਘੁੰਮਣ-ਫਿਰਨ ਵਾਸਤੇ।
ਇਸੇ ਕਰਕੇ ਸਾਡਾ ਮਨ ਸਰੀਰ ਦੋਵੇਂ ਤੱਕ ਜਾਂਦੇ ਏ ਇਸ ਵਿੱਚ ਕਦੇ-ਕਦੇ ਘੁੰਮਣ ਲਈ ਬਾਹਰ ਜਾਣਾ। ਸਾਡੇ ਲਈ ਬੋਤ ਜ਼ਰੂਰੀ ਤੇ ਲਾਭਦਾਇਕ ਹੁੰਦਾ ਐ।
ਬਿਲਕੁਲ। ਬਿਲਕੁਲ ਬਿਲਕੁਲ ਸਹੀ ਗੱਲ ਐ ਜੀ ਤੁਹਾਡੀ ਹੁਣ ਦੇਖੋ ਹਨਾ ਜਿਵੇਂ ਮੰਨ ਲਓ ਦੇਖੋ ਸਕੂਲ ਵਾਲੇ ਬੱਚਿਆਂ ਦੇ ਟੈਸ਼ਨ ਹੁਣ ਕੋਈ ਬੰਦਾ ਕੰਮ ਕਰਦਾ ਹਨਾ, ਕੰਮ ਵਾਲਿਆਂ ਨੂੰ ਦੇਖੋ ਕਿੰਨਾ ਜ਼ਿਆਦਾ ਟੋਰਚਰ ਕਿਨਾਂ ਜਿਆਦਾ ਟਾਰਗੇਟ ਕੀਤਾ ਜਾਂਦਾ ਜਿਹੜੇ ਪ੍ਰਾਈਵੇਟ ਸੈਕਟਰ ਚ ਕੰਮ ਕਰਦੇ ਨੇ। ਹੈਨਾ ਤੇ ਉਹਨਾਂ ਕੋਲ ਇਸ ਚੀਜ਼ ਕਰਕੇ ਦੇਖੋ ਆਪਣੇ ਘਰਦਿਆਂ ਨਾਲ ਸਮਾਂ ਬਿਤਾਣ ਨੀ ਸਕਦੇ ਹੈਗੇ ਹੈਨਾਂ, ਸਮਾਂ ਬਚਦਾ ਈ ਨ੍ਹੀਂ ਹੈਗਾ ਉਹਨਾਂ ਕੋਲ। ਇਸ ਕਰਕੇ ਮਤਲਬ ਉਨਾ ਉਹਨਾਂ ਨੂੰ ਕਿਉਂਕਿ ਨਾ ਤਾਂ ਦੇਖੋ ਉਨਾਂ ਨੂੰ ਛੁੱਟੀ ਵਗੈਰਾ ਮਿਲਦੀ ਹੈ ਨਾ। ਤੇ ਮਤਲਬ ਉਹਨਾਂ ਦੇ ਖਰਚੇ ਵੀ ਨੀ ਪੂਰੇ ਹੁੰਦੇ ਨਾ ਉਹਨਾਂ ਨੀ ਤਨਖਾਹਾਂ ਵਗੈਰਾ ਮਿਲਦੀਆਂ ਨੇ, ਤਾਂ ਮਤਲਬ ਜਿਵੇਂ ਹੁਣ ਵੀਕਐਂਡ ਆਉਂਦਾ ਹੈ ਨਾ ਸ਼ਨੀ-ਐਤਵਾਰ ਤਾਂ ਉਸ ਤੇ ਉਹਨਾਂ ਨੂੰ ਆਪਣੇ ਪਰਿਵਾਰ ਨਾਲ ਦੋਸਤਾਂ ਮਿੱਤਰਾਂ ਨਾਲ ਰਿਸ਼ਤੇਦਾਰਾਂ ਨਾਲ ਜ਼ਰੂਰ ਘੁੰਮਣ ਜਾਣਾ ਚਾਹੀਦਾ।
ਹਾਂਜੀ, ਦੇਖੋ ਸਭ ਤੋਂ ਪਹਿਲਾਂ ਫਾਇਦਾ ਇਹ ਆ ਵੀ ਘੁੰਮਣ ਦਾ ਸਾਡਾ ਮਨ ਤਾਜ਼ਾ ਹੋ ਜਾਂਦਾ, ਜਦੋਂ ਅਸੀਂ ਘਰੋਂ ਬਾਹਰ ਨਿਕਲ ਨਿਕਲਦੇ ਆ ਮਾਹੌਲ ਚ ਵਹਿੰਦੇ ਆ ਤਾਂ ਉੱਥੇ ਸਾਡਾ ਮਨ ਥੋੜਾ ਵਧੀਆ ਹੋ ਜਾਂਦਾ ਉਦਾਸ ਤੋਂ ਥੋੜ੍ਹਾ ਵਧੀਆ ਹੋ ਜਾਂਦਾ, ਪਰ ਜਦੋਂ ਅਸੀਂ ਕਿਸੇ ਨਵੀਂ ਜਗ੍ਹਾ ਤੇ ਜਾਈਏ ਕੁਦਰਤ ਦੇ ਨਜ਼ਾਰੇ ਦੇਖਦੇ ਨਵੀਆਂ ਚੀਜ਼ਾਂ ਨੂੰ ਸਮਝਦੇ ਹਾਂ ਸਾਡਾ ਮਨ ਹੋਰ ਵੀ ਜ਼ਿਆਦਾ ਖਿਲ ਲ ਜਾਦਾ।
ਬਿਲਕੁਲ-ਬਿਲਕੁਲ ਸਹੀ ਗੱਲ ਹੈ ਜੀ।
ਦੂਜਾ ਫਾਇਦਾ ਸਿਹਤ ਨਾਲ ਜੁੜਿਆ ਬਾਹਰ ਘੁੰਮਣ ਨਾਲ ਸਰੀਰ ਹਿਲਦਾ ਜੁਲਦਾ ਆ ਤੁਰਨ ਨਾਲ ਸਰੀਰ ਸਰਗਮ ਰਹਿੰਦਾ ਐ, ਖੁੱਲੀ ਹਵਾ, ਧੁੱਪ ਸਾਨੂੰ ਤਾਜ਼ਗੀ ਦਿੰਦੀ ਏ ਨਾਲ ਸਰੀਰ ਅਤੇ ਦਿਮਾਗ ਦੋਵੇਂ ਚੰਗਾ ਮਹਿਸੂਸ ਕਰਦੇ ਹਨ ਹੈਨ।
ਹਾਂਜੀ-ਹਾਂਜੀ, ਮਤਲਬ ਇੱਕ ਦੇਖੋ ਆਪਣੇ ਵਿੱਚ ਚੁਸਤੀ ਵੀ ਆਉਂਦੀ ਆ ਆਪ ਹਨ ਜੀ ਜਦੋਂ ਕਿਤੇ ਘੁੰਮਣ ਜਾਂਦੇ ਹਾਂ ਹੈਨਾ ਆਪਾਂ ਨੂੰ ਆਪਣੀ ਨੌਲੇਜ ਵੀ ਵੱਧਦੀ ਆ ਮਤਲਬ ਆਪਾਂ ਨੂੰ ਦੁਨੀਆਂਦਾਰੀ ਬਾਰੇ ਪਤਾ ਲੱਗਦਾ। ਆਪਾਂ ਨੂੰ ਖੜਨ ਬੈਠਣ ਦਾ ਪਤਾ ਲੱਗਦਾ ਆਪਾਂ ਨੇ ਚਾਰ ਬੰਦਿਆਂ ਦੇ ਵਿੱਚ ਜਾਂ ਬਾਹਰ ਜਾ ਕੇ ਕਿੱਦਾਂ ਕਿਸ ਨਾਲ ਵਿਵਹਾਰ ਕਰਨਾ ਕਿੱਦਾਂ ਕਿਸੇ ਨਾਲ ਬੈਠਣਾ ਇਹਨਾਂ ਚੀਜ਼ਾਂ ਬਾਰੇ ਵੀ ਆਪਾਂ ਨੂੰ ਪਤਾ ਲੱਗਦਾ ਜੇ ਆਪਾਂ ਕਿਤੇ ਘੁੰਮਣ ਫਿਰਨ ਜਾਂਦੇ। ਆ ਤਾ
ਹੂੰ, ਦੇਖੋ ਜਦੋਂ ਆ ਨਵੀਆਂ ਥਾਵਾਂ ਦੇਖਦੇ ਆ ਉੱਥੇ ਲੋਕਾਂ ਭਾਸ਼ਾ ਰਹਿਣ- ਸਹਿਣ ਅਤੇ ਸੰਸਕ੍ਰਿਤੀ ਬਾਰੇ ਜਾਣਦੇ ਆ ਕਿਤਾਬਾਂ ਤੋਂ ਮਿਲਿਆ ਗਿਆਨ ਮਹੱਤਵਪੂਰਨ ਹੁੰਦਾ ਹੈ ਪਰ ਅਸਲੀ ਤਜਰਬਾ ਹੋਰ ਵੀ ਵਧੀਆ ਸਿਖਾਉਂਦਾ ਐ।
ਬਿਲਕੁਲ-ਬਿਲਕੁਲ ਸਹੀ ਗੱਲ ਹੈ ਜੀ
ਜਿਵੇਂ ਹੁਣ ਦੇਖੋ ਔਰਤਾਂ ਨੇ ਜਿਹੜੀਆਂ ਦੇਖੋ ਸਾਰਾ ਦਿਨ ਘਰ ਦੇ ਵਿੱਚ ਕੰਮ ਕਰਦੀਆਂ ਨੇ। ਉਹ ਕਿਤੇ ਨਾ ਕਿਤੇ ਦੇਖੋ ਹੈਨਾ ਚਲੋ ਜਿਹੜੇ ਪੜ੍ਹੀਆਂ ਲਿਖੀਆਂ ਨੇ ਚਲੋ ਆਪਣਾ ਕੰਮ ਤੇ ਚਲੀ ਜਾਂਦੀਆਂ ਨੇ ਉਹਨਾਂ ਦਾ ਦੇਖੋ ਥੋੜ੍ਹਾ ਬਹੁਤ ਮਨੋਰੰਜਨ ਹੋ ਵੀ ਜਾਂਦਾ। ਬਾਹਰ ਨਿਕਲਦੇ ਨੇ ਹੈਨਾ ਉੱਥੇ ਗੱਲਾਂ ਬਾਤਾਂ ਕਰਦੇ ਨੇ ਪਰ ਦੇਖੋ ਹੁਣ ਜਿਹੜੇ ਔਰਤਾਂ ਹਾਊਸ ਵਈਫ ਨੇ ਘਰੇ ਹੀ ਰਹਿੰਦੀਆਂ ਨੇ ਘਰ ਦਾ ਕੰਮ ਕਰਦੀਆਂ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਹਰ ਟਾਈਮ ਰਹਿੰਦੀ ਹੈ ਕਿ ਹਾਂ ਅਸੀਂ ਤਾਂ ਘਰ ਦਾ ਕੰਮ ਕਰਨ ਜੋਗੇ ਹੀ ਰਹਿ ਗਏ, ਅਸੀਂ ਨਾ ਕਿ ਦੇ ਬਾਹਰ ਨਿਕਲ ਸਕਦੇ ਆ ਹੈਨਾ, ਮਤਲਬ ਨਾ ਸਾਨੂੰ ਕੋਈ ਲੈਕੇ ਜਾਂਦਾ। ਜੇ ਉਹਨਾਂ ਨੂੰ ਵੀ ਮਤਲਬ ਇੱਦਾਂ ਬਾਹਰ ਲੈ ਕੇ ਜਾਇਆ ਜਾਵੇ ਕਦੇ ਕਿਤੇ ਘੁੰਮਣ ਵਾਲੀ ਹਾਂ ਤੇ ਨਾਲ ਤਾਂ ਦੇਖੋ ਉਹਨਾਂ ਦਾ ਘਰ ਦੇ ਕੰਮਾਂ ਵਿੱਚ ਮਨ ਲੱਗੇਗਾ। ਨਾਲੇ ਦੇਖੋ ਉਹਨਾਂ ਦੇ ਮਨ ਵਿੱਚ ਵੀ ਜਿਹੜਾ ਉਹਨਾਂ ਦੇ ਸਿਰ ਤੇ ਬੋਝ ਪਿਆ ਰਹਿੰਦਾ ਹੈਨਾ। ਤੇ ਉਹਨਾਂ ਦੀ ਸਿਹਤ ਵੀ ਸਹੀ ਹੁੰਦੀ ਹੈ।
ਹੂੰ, ਇੱਕ ਹੋਰ ਗੱਲ ਆ ਵੀ ਘੁੰਮਣ ਨਾਲ ਸਾਡਾ ਆਤਮ ਵਿਸ਼ਵਾਸ ਵੱਧਦਾ ਅਸੀਂ ਨਵੀਆਂ ਥਾਵਾਂ ਤੇ ਜਾਂਦੇ ਆ।
ਬਿਲਕੁਲ-ਬਿਲਕੁਲ ਨਵੀਂ, ਹਾਂਜੀ-ਹਾਂਜੀ।
ਨਵੇਂ ਲੋਕ ਨਵੀਂ ਭਾਸ਼ਾ ਨਵਾਂ ਹੀ ਸਾਰਾ ਕੁਛ ਫੇ ਬੰਦਾ ਮਨ ਨਾ ਖਿਲ ਜਾਂਦਾ।
ਬਿਲਕੁਲ-ਬਿਲਕੁਲ ਆਪਾਂ ਨੂੰ ਨਵੀਆਂ- ਨਵੀਆਂ ਚੀਜ਼ਾਂ ਉਹਨਾਂ ਦੇ ਕਲਚਰ ਬਾਰੇ ਹੈਨਾ ਹੁਣ ਦੇਖੋ ਜਿਵੇਂ ਮੰਨ ਲਓ ਪੰਜਾਬ ਦੇ ਵਿੱਚ ਲੋਕ ਆਂਦੇ ਨੇ ਹਨਾ ਤਾਂ ਪੰਜਾਬ ਦੇ ਵਿੱਚ ਲੋਕ ਅੱਖਾਂ ਨੇ ਦੇਖਿਆ ਕਿ ਸਰਦੀਆਂ ਦੇ ਵਿੱਚ ਸਾਗ ਤੇ ਮੱਕੀ ਦੀ ਰੋਟੀ ਮਸ਼ਹੂਰ ਹੁੰਦੀ ਆ ਹੈਨਾ ਤੇ ਪੰਜਾਬ ਦੇ ਵਿੱਚ ਪੰਜਾਬੀ ਬੋਲੀ-ਬੋਲੀ ਜਾਂਦੀ ਆ ਪਰ ਐਵੇਂ ਜਦੋਂ ਆਪਾਂ ਕਿਸੇ ਹੋਰ ਜਗ੍ਹਾ ਤੇ ਜਾਂਦੇ ਹਾਂ ਆਪਾਂ ਨੂੰ ਉੱਥੋਂ ਦੇ ਕੀ ਖਾਣ ਦੇ। ਦਿੰਦੇ ਨੇ ਹਨਾ ਤੇ ਮੰਨ ਲਓ ਕਿ ਮਤਲਬ ਉਹ ਪਾਂਦੇ ਨੇ ਉਹਨਾਂ ਦੇ ਪਹਿਰਾਵੇ ਬਾਰੇ ਪਤਾ ਲੱਗਦਾ ਉਹਨਾਂ ਦੀ ਭਾਸ਼ਾ। ਮਤਲਬ ਬੋਤ ਚੀਜ਼ਾਂ ਬਾਰੇ ਪਤਾ ਲੱਗਦਾ ਉੱਥੋਂ ਦੇ ਇਤਿਹਾਸ ਬਾਰੇ। ਹੁਣ ਕਈ ਇਹੀਆਂ ਜਿਹੀਆਂ ਜਗ੍ਹਾ ਨੇ ਹੈ ਜਿੱਥੇ ਨਾਲ ਕੋਈ ਇਤਿਹਾਸ ਜੁੜਿਆ ਹੁੰਦਾ। ਜਿਵੇਂ ਹੁਣ ਤੁਸੀਂ ਅੰਬਰਸਰ ਨੂੰ ਹੀ ਲਾ ਲਓ ਮਤਲਬ ਜਦੋਂ ਜੇ ਆਪਾਂ ਜਾਂਦੇ ਹਾਂ ਤਾਂ ਆਪਾਂ ਨੂੰ ਉੱਥੇ ਦੇ ਇਤਿਹਾਸ ਬਾਰੇ ਪਤਾ ਲੱਗਦਾ ਹਨਾ ਉੱਥੋਂ ਮਤਲਬ ਜਾ ਕੇ ਸ ਕੂਨ ਕਿੰਨਾ ਜ਼ਿਆਦਾ ਮਿਲਦਾ ਆਪਾਂ ਨੂੰ
ਸਹੀ ਗੱਲ ਆ।
ਹਾਂਜੀ, ਹਾਂਜੀ।
ਬੋਤ ਵਧੀਆ ਗੱਲ ਆ ਤੁਹਾਡੀ। ਇਹ ਸੱਚੀ ਗੱਲ ਆ ਬੰਦੇ ਨੂੰ ਬੋਤ ਸਕੂ ਕੁਛ ਸਿੱਖਣ ਨੂੰ ਮਿਲਦਾ ਇਸ ਤੋਂ ਇਲਾਵਾ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਣ ਦਾ ਮੌਕਾ ਮਿਲਦਾ। ਅੱਜ ਦੇ ਸਮੇਂ ਵਿੱਚ ਹਰ ਕੋਈ ਆਪਣੇ ਘਰ ਦੇ ਕੰਮਾਂ ਵਿੱਚ ਇੰਨਾ ਕੁ ਰੁੱਝ ਗਿਆ ਨਾ ਵੀ ਜਦੋਂ ਅਸੀਂ ਜਦੋਂ ਘੁੰਮਣ ਜਾਂਦੇ ਆ ਤਾਂ ਰਿਸ਼ਤੇ ਹੋਰ ਵੀ ਮਜਬੂਤ ਹੁੰਦੇ ਚੰਗੀਆਂ ਥਾਵਾਂ ਚੰਗੀਆਂ ਯਾਦਾ ਤਾਂ ਮਿਲਦੀਆਂ ਹਨ ਬੰਦੇ ਦੀਆਂ ਕਿੰਨਾ ਕੁਛ ਮੈਮੋਰੀ ਬਣਦੀ।
ਹਾਂਜੀ ਇਕੱਲਾ ਮਤਲਬ ਆਪਾਂ ਨੂੰ ਦੂਜੀ ਥਾਵਾਂ ਬਾਰੇ ਹੀ ਨੀ ਜਿਵੇਂ ਹੁਣ ਆਪਾਂ ਨੂੰ ਪਰਿਵਾਰ ਵਾਸਤੇ ਤੇ ਸਮਾਂ ਨਹੀਂ ਮਿਲਦਾ ਹੈਗਾ ਤਾਂ ਜਦੋਂ ਆਪਾਂ ਪਰਿਵਾਰ ਨਾਲ ਯਾਰਾਂ ਦੋਸ ਨਾਲ ਘੁੰਮਣ ਜਾਂਦੇ ਹਾਂ ਤਾਂ ਵਹੀ ਗੱਲਾਂ ਐਵੇਂ ਦੀਆਂ ਹੁੰਦੀਆਂ ਨੇ ਜੇੜੀਆਂ ਨੂੰ ਘਰੇ ਬੈ ਕੇ ਪਤਾ ਨਹੀਂ ਲੱਗਦੀਆਂ ਇੱਕ ਦੂਜੇ ਬਾਰੇ ਹਨਾ ਤੇ ਮਤਲਬ ਜਦੋਂ ਆਪਾਂ ਜਾਂਦੇ ਹਾਂ। ਕਈ ਵਾਰ ਕੋਈ ਅਚਾਨਕ ਮੂੰਹੋ ਗੱਲ ਨਿਕਲ ਜਾਂਦੀ ਆ ਹਨਾ ਫੇਰ ਆਪਾਂ ਨੂੰ ਉਹਨਾਂ ਚੀਜ਼ਾਂ ਬਾਰੇ ਪਤਾ ਲੱਗਦਾ ਪਰਿਵਾਰ ਨੂੰ ਵੀ ਸਮਾਂ ਦਿੱਤਾ ਜਾਂਦਾ ਬਹਾਨੇ ਨਾਲ।
ਸਹੀ ਗੱਲ ਆ। ਹੁਣ ਜਿੱਦਾਂ ਜੇੜੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਘੁੰਮਣਾ ਬੋਤ ਲਾਬਦਾਏਕ ਆ ਹੈ ਪਤਾ ਕਿਉਂ? ਕਿਉਕਿ ਲਗਾਤਾਰ ਪੜ੍ਹਾਈ ਨਾਲ ਦਿਮਾਗ ਥੱਕ ਜਾਂਦਾ ਏ। ਥੋੜਾ ਸਮਾਂ ਬਾਰ ਬਿਤਾਣ ਨਾਲ ਤਿਆਰ ਧਿਆਨ ਪੜ੍ਹਾਈ ਵਿੱਚ ਸੁਧਾਰ ਆ ਸਕਦਾ। ਨਹੀਂ ਤਾਂ ਚੌਵੀ ਘੰਟੇ ਕੜੀ ਜੋ ਫੇ ਵੀ ਨਹੀਂ ਸਰਦਾ।
ਹਾਂਜੀ। ਬਿਲਕੁਲ, ਬਿਲਕੁਲ। ਹਾਂਜੀ। ਮਤਲਬ ਇਹੀ ਹੈ ਦੇਖੋ ਹਨ ਨਾ ਦੇਖੋ। ਜਿਵੇਂ ਹੁਣ ਤਾਂ ਦੇਖੋ ਬੋਤ ਸਾਰੀ ਗਤੀਵਿਧੀਆਂ ਹੁੰਦੀਆਂ ਨੇ। ਜਿਵੇਂ ਤੁਸੀਂ ਦੇ ਦੇਖਿਆ ਬੱਗੀ ਜੰਪਿੰਗ ਹੋ ਗਈ ਹਨਾ। ਆਫਟਿੰਗ ਵਗੈਰਾ ਇੱਦਾਂ ਦੀਆਂ ਜੇੜੀਆਂ ਇਹ ਗਤੀਵਿਧੀਆਂ ਨੇ ਦੇਖੋ ਬੱਚਿਆਂ ਲਈ ਵੀ ਬੱਚਿਆਂ ਦੇ ਚਲੋ। ਜਿਹੜੀਆਂ ਛੋਟੇ ਲੈਵਲ ਦੀਆਂ ਹੁੰਦੀਆਂ ਨੇ ਉਹ ਗਤੀਵਿਧੀਆਂ ਹੋਣੀਆਂ ਚਾਹੀਦੀਆਂ ਨੇ ਇਹਨਾਂ ਦੇ ਨਾਲ ਦੇਖੋ ਆਪਣਾ ਮਤਲਬ ਜੇੜਾ ਸੰਤੁਲਨ ਦਿਮਾਗ ਦਾ ਸਹੀ ਬਣਿਆ ਰੈਂਦਾ ਹਨਾ ਚਲੋ ਵਿਕਾਸ ਆ ਜੇੜਾ ਬੱਚਿਆਂ ਦਾ। ਸਰੀਰ ਦਾ ਵਿਕਾਸ ਆ ਉਹ ਵੀ ਸਹੀ ਤਰੀਕੇ ਨਾਲ ਹੁੰਦਾ ਹਨਾ। ਕਿਉਂਕਿ ਬੱਚਿਆਂ ਦੇ ਵਿਕਾਸ ਲਈ ਘੁੰਮਣਾ ਫਿਰਨਾ ਖੇਡਣਾ ਇਹ ਸਾਰੀਆਂ ਚੀਜ਼ਾਂ ਚੀਜ਼ਾਂ ਬੋਤ ਮਹੱਤਵਪੂਰਨ ਨੇ।
ਸਹੀ ਗੱਲ ਆ ਤਾਡੀ ਬੋਤ ਗੱਲ ਮੈਨੂੰ ਵਧੀਆ ਲੱਗੀ ਕਿਉਂਕਿ ਜੇ ਹੁਣ ਆਪਾਂ ਇੱਕੋ ਟਾਈਮ ਚੌਵੀ ਘੰਟੇ ਇੱਕੋ ਹੀ ਗੱਲ ਕਰੀ ਜਾਵਾਂਗੇ। ਫੇਿਰ ਉਹ ਮਤਲਬ ਇੱਕੋ ਹੀ ਕੰਮ ਚ ਰੁੱਝੇ ਰਹਾਂਗੇ ਫਿਰ ਕਿਤੇ ਨਾ ਕਿਤੇ ਆ ਕੇ- ਤੁਡਾ ਦਿਮਾਗ ਵੀ ਕਹਿੰਦਾ ਵੀ ਬਸ ਕਰ ਹੁਣ, ਕਿਤੇ ਘੁੰਮੇ ਆ ਕਿ ਤੇ ਮਤਲਬ ਚਾਰ- ਪੰਜ ਬੰਦਿਆਂ ਨਾਲ ਗੱਲ ਕਰ ਲੈ ਤਾਂ ਤੇਰਾ ਮਨ ਸਹੀ ਹੋਵੇ ਪਰ ਘੁੰਮਣ ਦਾ ਮਤਲ ਮਤਲਬ ਸਿਰਫ਼ ਦੂਰ ਜਾਣਾ ਨੀ ਹੁੰਦਾ। ਆਪਣੇ ਨੇੜੇ ਦੇ ਪਾਰਕ, ਬਾਗ ਜਾਂ ਤੇ ਸ਼ਾਂਤ ਥਾਂ ਤੇ ਜਾਣਾ ਵੀ ਲਾ ਲਾਭਦਾਇਕ ਹੋ ਸਕਦਾ। ਜਰੂਰੀ ਗੱਲ ਇਹ ਹੈ ਕਿ ਅਸੀਂ ਆਪਣੀ ਰੂਟੀਨ ਤੋਂ ਕੁੱਝ ਸਮਾਂ ਹੀ ਕੱਢੀਏ। ਤੇ ਜ਼ਿਆਦਾ ਸਮਾਂ ਘੁੰਮਣ ਚ' ਦੇਵਾਂਗੇ, ਫੇਰ ਵੀ ਸਾਡੇ ਲਈ ਖਰਾਬ ਹੀ ਆ।
ਬਿਲਕੁਲ- ਬਿਲਕੁਲ। ਜਿਵੇਂ ਹੁਣ ਆਪਾਂ ਕਿਸੇ ਗੁਰਦੁਆਰੇ ਯਾ ਕਿਸੇ ਧਾਰਮਿਕ ਥਾਂ ਤੇ ਇਏਦਾਂ ਦੀਆਂ ਜਗ੍ਹਾ ਵੀ ਜਾ- ਜਾ ਸਕਦੇ ਹਾਂ ਉੱਥੇ ਦੇਖੋ ਮਨ ਕਿੰਨੀ ਸ਼ਾਂਤੀ ਤੇ ਕਿੰਨਾ ਸਕੂਨ ਮਿਲਦਾ ਹਨਾ। ਮਤਲਬ ਦੁਨੀਆਂ ਦੇ ਜਿੰਨੀਆਂ ਵੀ ਟੈਨਸ਼ਨਾਂ ਨੇ ਮਤਲਬ ਉੱਥੇ ਜਾ ਕੇ ਖ਼ਤਮ ਹੋ ਜਾਂਦੀਆਂ ਨੇ ਦਿਮਾਗ ਦੇ ਵਿੱਚ ਆਪਣੇ ਜੋ ਕੁਛ ਵੀ ਚੱਲ ਰਿਹਾ ਹੁੰਦਾ। ਜਦੋਂ ਉੱਥੇ ਜਾ ਕੇ ਆਪਾਂ ਬਹਿੰਦੇ ਹਾਂ ਉੱਥੇ ਦਾ ਮਤਲਬ ਸੁਣਦੇ ਹਾਂ, ਭਜਨ, ਕੀਰਤਨ ਜੋ ਵੀ ਹੁੰਦਾ। ਹਾਂਜੀ। ਤਾਂ ਮਤਲਬ ਕਿੰਨੇ ਆਪਣੇ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ।
ਬਹੁਤ ਜ਼ਿਆਦਾ। ਹੁਣ ਤੁਸੀਂ ਤੁਸੀਂ ਦੇਖੋ ਆਪਾਂ ਜ ਉੱਥੇ ਬੈਠੇ ਹਾਂ। ਅਸੀਂ ਦੋ ਮਿੰਟ ਲਈ ਉੱਥੇ ਵੀ ਅੱਖਾਂ ਬੰਦ ਕਰਕੇ ਬੈਠੀ ਤੇ ਸਾਨੂੰ ਏਦਾਂ ਲੱਗਦਾ ਵੀ ਕੁਛ- ਕੁਛ ਤਾਂ ਮਹਿਸੂਸ ਹੋਇਆ ਸਾਨੂੰ।
ਬਿਲਕੁਲ- ਬਿਲਕੁਲ।
ਉਹੀ ਚੀਜ਼ ਹੈ ਨਾ। ਵੀ ਆਪਾਂ ਜੇ ਰੂਟੀਨ ਚ' ਹਰ ਚੀਜ਼ ਨੂੰ ਮਤਲਬ ਦੁਹਰਾਉਣਾ ਚਾਹੀਦਾ। ਪਰ ਸਾਨੂੰ ਆਪਣੇ ਲਈ ਸਮਾਂ ਕੱਢਣਾ ਚਾਹੀਦਾ ਬਹੁਤ ਜ਼ਰੂਰੀ।
ਬਿਲਕੁਲ- ਬਿਲਕੁਲ। ਨਾਲੇ ਇੱਕ ਚੀਜ਼ ਹੋਰ ਵੀ ਹੈ ਜੇ ਆਪਾਂ ਸੇਮ ਜਗ੍ਹਾ ਤੇ ਹਨਾ। ਚਲੋ ਥੋੜ੍ਹੇ ਟਾਈਮ ਲਈ ਬਹਿ ਵੀ ਜਾਂਦੇ ਆਂ ਮਤਲਬ ਜਿੱਥੇ ਆਪਾਂ ਰੋਜ਼ ਰਹਿੰਦੇ ਹਾਂ ਉੱਠਦੇ ਹਾਂ, ਬਹਿੰਦੇ ਹਾਂ। ਜੇ ਉੱਥੇ ਵੀ ਆਪਾਂ ਆਪਣੇ ਆਪ ਨੂੰ ਸਮਾਂ ਦੇਣ ਦੀ ਕੋਸ਼ਿਸ਼ ਕਰੀਏ ਨਹੀਂ ਦਿੱਤਾ ਜਾਂਦਾ। ਮਤਲਬ ਦਿਮਾਗ ਦੇ ਵਿੱਚ ਕੋਈ ਨਾ ਕੋਈ ਗੱਲ ਆਈ ਹੀ ਜਾਂਦੀ ਆ।
ਸਹੀ ਗੱਲ ਹੈ ਤੁਹਾਡੀ ਵੀ।
ਹਾਂਜੀ। ਮਤਲਬ ਜਿੱਥੇ ਆਪਾਂ ਬੈਠੇ ਹਾਂ ਉੱਥੋਂ ਦੀਆਂ ਗੱਲਾਂ ਹੀ ਦਿਮਾਗ ਦੇ ਵਿੱਚ ਘੁੰਮੀ ਜਾਣਗੀਆਂ।
ਹਾਂਜੀ- ਹਾਂਜੀ।
ਹਾਂਜੀ। ਤਾਂ ਤਾਂ ਕਰਕੇ ਦੇਖੋ ਅੱਜ ਦੇ ਟਾਈਮ ਚ' ਹਨਾ ਜਿਸ ਸਮੇਂ ਦਾ ਮਤਲਬ ਦੌਰ ਚੱਲ ਰਿਹਾ ਲੋਕਾਂ ਦੇ ਦਿਮਾਗ ਵਿੱਚ ਇੰਨਾ ਕੁਛ ਚੱਲਦਾ। ਤਾਂ ਮਤਲਬ ਦੇਖੋ ਅੱਜ ਦੇ ਟਾਈਮ ਚ' ਘੁੰਮਣਾ- ਫਿਰਨਾ ਬਹੁਤ ਜ਼ਰੂਰੀ ਹੋ ਗਿਆ।
ਸਹੀ ਗੱਲ। ਮ ਜ਼ਰੂਰੀ ਤਾਂ ਹੈ ਨਾ, ਕਿਉਂਕਿ ਸਾਡਾ ਦਿਮਾਗ ਨਾ। ਹਰੇਕ ਚੀਜ਼ ਨੂੰ ਵੀ ਆਪਣੇ ਅੰਦਰ ਕਿੱਦਾਂ ਬਣ ਲਵੇ ਹੁਣ ਉਹਨੂੰ ਵੀ ਥੋੜ੍ਹੀ ਜਿਹੀ ਸ਼ਾਂਤੀ ਚਾਹੀਦੀ ਹੈ ਕੁਛ।
ਬਿਲਕੁਲ- ਬਿਲਕੁਲ। ਨਾਲੇ ਜੇ ਕੋੋ ਜੇ ਕੋਈ ਕੋਈ ਚੰਗੀ ਖੁਸ਼ੀ ਵਾਲੀ ਚੀਜ਼ ਆ ਹਨਾ। ਉਹ ਆਪਾਂ ਨੂੰ ਮਤਲਬ ਦੇਖੋ ਟਾਈਮ ਲੱਗ ਜਾਂਦਾ। ਸੋਚਣ ਚ' ਕਰਨ ਚ' ਹਨਾ ਕੋਈ ਬੁਰੀ ਚੀਜ਼ ਆ ਹਨਾ। ਕੋਈ ਗ਼ਲਤ ਚੀਜ਼ ਹੋਈ ਆ ਉਹ ਦੇਖੋ ਆਪਣੇ ਦਿਮਾਗ ਦੇ ਵਿੱਚ ਘਰ ਕਰਕੇ ਬਹਿ ਜਾਂਦੀ ਆ। ਤਾਂ ਇਹਨਾਂ ਚੀਜ਼ਾਂ ਤੋਂ ਬਚਣ ਲਈ ਹਨਾ ਵੀ ਇਹਨਾਂ
ਚਲੋ ਠੀਕ ਆ ਦੀਦੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ।
ਓਕੇ ਜੀ ਸਤਿ ਸ਼੍ਰੀ ਅਕਾਲ ਜੀ।
ਹ